ਵਧੀਆ- ਵਧੀਆ! ਤੁਸੀਂ ਸੁਣਾਓ ਆਪਣਾ?
ਅੱਛਾ, ਹੋਰ ਕੀ ਕਰਦੇ?
ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ ਉਹ ਜਿੱਦਾਂ ਹੁਣ ਏਸੀ ਦੀ ਕੰਪਲੇਂਟਾਂ ਬਾਰੇ ਕੋਈ ਗੱਲ ਹੀ।
ਉਹ ਤੇ ਭਾਜੀ ਕੰਪਨੀਟ ਹੁੰਦੇ ਨੇ, ਕੰਪਨੀਆਂ ਦੇ ਆਂਦੇ ਨੇ ਕਰਦੇ ਨੇ। ਕਿਹੜਾ ਲਵਾਇਆ ਦਾ ਤੁਸੀਂ?
ਸਾਡਾ ਤੇ ਐਲ ਜੀ ਦਾ ਜੇ।
ਅੱਛਾ ਐਲ ਜੀ ਦਾ ਹਾਂ ਤੇ ਉਹ ਐਲ ਜੀ ਕਸਟਮਰ ਕੇਅਰ ਦੇ ਨੰਬਰ ਤੇ ਫੋਨ ਕਰੋ। ਤੁਹਾਡਾ ਉਹ ਆ ਕੇ ਕਰ ਦਿੰਦੇ ਨੇ, ਬਾਕੀ ਪ੍ਰੋਬਲਮ ਹੀ ਕੀ ਆਈ ਏ?
ਪ੍ਰੋਬਲਮ ਭਾਜੀ ਉਹ ਨਾ ਕੂਲਿੰਗ ਬੜੀ ਘੱਟ ਕਰਦਾ ਵਾ ਤੇ ਵਿੱਚ ਕੱਟ ਅਪ ਆਪਣੇ ਆਪ ਬੰਦ ਹੋ ਜਾਂਦਾ ਜੇ।
ਉਹ ਤੇ ਕਿਹੜਾ ਹੈਗਾ ਤੁਹਾਡਾ ਇਨ ਨੋਨ ਇਨਵੇਟਰ ਜਾਂ ਕਿਹੜਾ?
ਨੋਨ ਈਨਵੇਟਰ।
ਅੱਛਾ, ਉਹ ਤੇ ਭਾਜੀ ਕੱਟ ਮਾਰਨਾ ਨੀ ਚਾਹੀਦਾ।
ਕੱਟ ਮਾਰਦਾ ਜੇ ਆਪਣੇ ਆਪ। ਇਹ ਫੇਰੇ ਕਿੱਦਾਂ ਮਸਲਾ ਹਲ ਹੋਵੇ ਇਹਦਾ?
ਠੰਡ ਹੁੰਦਾ ਲੇਟ ਹੈ
ਹਾਂਜੀ।
ਵਿੰਡੋ ਵਾਲਾ ਹੈ ਸਭ ਪਲੀਟ ਏ?
ਏ ਵਿੰਡੋ-ਵਿੰਡੋ। ਹੈਲੋ। ਹੈਲੋ। ਹੈਲੋ। ਹਾਜੀ।